ਹਾਜੀ ਠੀਕ ਹੋ? ਬਸ ਘਰ ਹੀ ਹੈਗੇ ਸੀ ਜੀ ਗਰਮੀ ਬਹੁਤ ਐ
ਅੱਛਾ ਜੀ ਤੇ ਰੋਟੀ ਪਾਣੀ ਖਾਲੀਆ ਤੁਸੀ
ਮ ਹੁਨੇ ਖਾਧੀ ਹੈ ਜੀ
ਅੱਛਾ ਅੱਛਾ ਜੀ ਮੈਂ ਕਹਦਾ ਜੀ ਅੱਜ ਕੱਲ ਵੇਖੋ ਜੀ ਪੋਲਿਊਸ਼ਨ ਕਿੰਨਾ ਪੈ ਰਿਹਾ ਦਾ ਜੀ।
ਪੋਲਿਊਸ਼ਨ ਭਾਜੀ ਪੁੱਛੋ ਨਾ ਤੁਸੀਂ, ਗਲੋਬਲ ਵਾਰਮਿੰਗ ਇੰਨੀ ਹੋਈ ਦੀ ਏ। ਬਾਹਰ ਜਾ ਕੇ ਵੇਖੋ, ਅਘ ਬਰਸ ਰਹੀ ਬਾਹਰ।
ਉਹੀ ਤੇ ਗੱਲ ਆ ਨਾ ਕਿ, ਹੁਣ ਤੁਸੀਂ ਵੇਖੋ ਗਲੀਆਂ ਚ ਫੈਕਟ ਸਹੀ ਗੱਲ ਏ-
ਹੇ ਗਲੋਬਲ ਵਾਰਰਮਿੰਗ ਹੋਰ ਵੱਧਣੀ ਹੈ ਅੱਗੇ ਘੱਟ ਨਹੀਂ ਹੋਣੀ ਜੀ, ਤੁਸੀਂ ਸੋਚੋ ਕੱਲ ਨੂੰ- ਕੱਲ ਨੂੰ ਤੁਸੀਂ ਘਰੋ ਬਾਰ, ਇਹ ਲਾ ਲਵੋ ਤੇ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਸੱਤ ਵਜੇ ਤੱਕ ਨਾ
ਜਾ ਨਹੀ ਸਕਦੇ। ਹਾਂਜੀ
ਬਸ ਉਹੀ ਹੈ ਨਾ ਜੀ ਤੁਸੀਂ ਵੇਖੋ, ਕਿੰਨੀ ਗਰਮੀ ਹੋ ਰਹੀ ਹੈ। ਸਾਰਾ ਡਿਸਟਰਬ ਹੋਏ ਦਾ ਨਾ ਸਿਸਟਮ ਇਨਵਾਇਰਮੈਂਟ
ਉਹ ਤਾਂ ਗੱਲ ਠੀਕ ਹੈ ਤੁਹਾਡੀ ਪਰ ਮੈਂ ਤੁਹਾਨੂੰ ਹੀ ਕਹਿਣਾ ਚਾਹੁੰਦਾ, ਆਪਣੇ ਬੱਚਿਆਂ ਨੂੰ ਅੱਗੇ ਕਹੋ ਜਿੰਨੇ- ਪੇੜ ਲਾਨ ਉਹਨੇ ਘੱਟ ਨੇ, ਪੇੜ ਬੜੇ ਲਾਨ
ਸਹੀ, ਅੱਜ ਕੱਲ ਤਾਂ ਤੁਸੀਂ ਆਹ ਵੇਖੋ ਪੇੜ ਕੱਟੀ ਜਾ ਰੇ, ਲਾਣ ਦੀ ਤੇ ਗੱਲ ਹੀ ਛੱਡ ਦੋ।
ਕੱਟੀ ਜਾ ਰਹੇ ਨੇ, ਗੱਲ ਏ ਹੈਗੀ ਕੱਟਦੇ ਗੱਲਤ ਨੇ
ਹਾਂਜੀ-
ਹੋਰ ਸੁਣਾਓ ਬਸ ਵੈਸੇ ਹੀ, ਵਿਹਲੇ ਹੀ ਹੈਗੇ ਆ ਜੀ ਕੀ ਕਰਨਾ
ਚਲੋ ਵਧੀਆ ਜੀ। ਕੰਮ ਧੰਦਾ ਹੇ ਹੀ ਨੀ, ਤੂਹਾਨੂੰ ਪਤਾ ਹੈਗਾ, ਮੋਦੀ ਨੇ ਸਾਰੇ ਕੰਮ ਖੋਲ੍ਹੇ ਨੇ ਨੌਕਰੀਆਂ ਨੂੰਕਰੀਆਂ।
ਹਾਂ ਉਹ ਤੇ ਹੈ ਜੀ।
ਹੁਣ ਤੁਸੀਂ ਦੇਖੋ ਪੜ੍ਹਿਆ ਲਿਖਿਆ ਬੰਦਾ ਵੇਲਾ ਹੈਗਾ, ਅਨਪੜ੍ਹ ਜਿਹੜਾ ਅਨਪੜ੍ਹ ਬੰਦਾ ਹੈਗਾ ਉਹ ਪਤਾ ਨੀ ਕੀ ਕਰ
ਹਮ, ਬਿਲਕੁਲ ਸਹੀ ਗੱਲ ਹੈ ਤੁਹਾਡੀ
ਅਗਰ ਬੰਦਾ ਲੱਖਾਂ ਰੁਪਏ ਲਾ ਕੇ ਪੜ੍ਹਾਈ ਕਰ ਵੀ ਰਿਹਾ ਨਾ, ਤੇ ਉਹਨੂੰ ਦਸ ਪੰਦਰਾਂ ਹਜ਼ਾਰ ਦੀ ਨੌਕਰੀ ਮਿਲਦੀ ਆ ਬਸ
ਦਸ ਪੰਦਰਾਂ ਹਜ਼ਾਰ ਵੀ ਬੜੀ ਮੁਸ਼ਕਿਲ ਨਾਲ ਮਿਲ ਰਹੇ ਨੇ ਉਹਨੂੰ
ਉਹੀ ਤੇ, ਦੇਖ ਲੋ ਹੁਣ ਪਤਾ ਕੀ ਹੈ ਜੀ, ਬੰਦਾ ਇੰਨੇ ਲੱਖਾਂ ਰੁਪਏ ਲਾ ਕੇ ਪੜ੍ਹਾਈ ਕਰ ਰਿਹਾ। ਹੋਰ ਉਹਨੂੰ ਦਸ ਪੰਦਰਾਂ ਹਜ਼ਾਰ ਮਿਲ ਰਹੇ ਨੇ, ਉਹ ਘਰ ਚਲਾਏ ਗਾ, ਬੱਚਿਆਂ ਦੀ ਫੀਸਾਂ ਦਏਗਾ, ਕੀ ਕਰੇਗਾ ਆਪਣਾ ਖਰਚਾ ਨੀ ਕਰ ਸਕਦਾ।
ਨਹੀਂ ਕਰ ਸਕਦਾ ਜੀ ਨਹੀਂ ਕਰ ਸਕਦਾ, ਉੱਪਰੋਂ ਏ ਤੁਸੀਂ ਪੋਲਿਸ਼ੳਨ ਹੀ ਵੇਖਲੋ ਕਿੰਨਾ ਹੋਈ ਜਾਂਦਾ ਕਿੰਨਾ ਹੋਈ ਜਾਂਦਾ ਪੁੱਛੋ ਨਾ
ਹਰ ਘਰ ਤੁਹਾਨੂੰ ਪਤਾ ਏਸੀ ਚਾਹੀਦਾ ਹੀ ਚਾਹੀਦਾ ਹੈ। ਏਸੀ ਘੱਟ ਤੋਂ ਘੱਟ ਚਾਲੀ ਪੰਤਾਲੀ ਹਜ਼ਾਰ ਰੁਪਏ ਦਾ ਹੈਗਾ ਜੀ ਏਸੀ
ਉਹ ਤੇ ਹੈ ਹੀ ਹੈ ਜੀ। ਹੁਣ ਇਹ ਵੇਖੋ ਤੁਸੀਂ, ਏਸੀ ਪੋਲਿਊਸ਼ਨ ਕਿੰਨਾ ਸ਼ਡਦਾ ਹੈ ਬਾਹਰ ਗੈਸਾਂ ਕਿੰਨੀ ਸ਼ਡਦਾ। ਤਾਂ ਹੀ ਤਾਂ ਗਲੋਬਲ ਵਾਰਮਿੰਗ ਵਧਦੀ ਹੈ। ਹਰ ਦੇ ਘਰ ਛੋਟੇ ਤੋਂ ਛੋਟੇ ਘਰ ਚ ਏਸੀ ਹੈਗਾ ਅੱਜ ਦੇ ਟਾਈਮ
ਟੈਕਨੋਲੋਜੀ ਆ ਗਈ ਹੈ ਨਾ ਜੀ ਮੇਨ ਗੱਲ ਉਹ ਹੈਗੀ ਹੈ, ਉਹਨੇ ਆਦੀ ਕਰਤਾ ਦੁਨਿਆ ਨੂੰ
ਹਮ, ਹੋਰ ਸੁਣਾਓ ਭਾਜੀ ਇਹ ਤੇ ਵੇਖੋ ਚੱਲਦਾ ਰਹਿਣਾ ਹੈ ਤੇ ਬਸ ਆਪਣੇ ਬੱਚਿਆਂ ਨੂੰ ਅਵੇਅਰ ਕਰੋ ਤੁਸੀਂ ਵੀ ਉਹ ਲਾਉਣ ਆਪਣਾ ਪੇੜ ਪੂੜ ਲਾਉਣ ਜ਼ਿਆਦਾ ਆਪ ਬੈਟਰੀ ਆਲੀ ਐਕਟਿਵਾ ਇਸਤੇਮਾਲ ਕਰਨ
ਸਹੀ ਗੱਲ ਹੈ ਜੀ, ਹੁਣ ਤੁਸੀਂ ਦਿੱਲੀ ਚ ਵੇਖ ਲਓ ਕਿੰਨਾ ਪੋਲਿਊਸ਼ਨ ਹੈਗਾ
ਦਿੱਲੀ ਭਾਜੀ ਬੜਾ ਪੋਲਿਊਸ਼ਨ
ਮੈਂ ਕਹਿੰਨਾ ਇੰਨਾ ਪੋਲਿਊਸ਼ਨ ਦਾ ਜਿਦਾ ਅੰਤ ਨੀ ਹੈਗਾ ਉੱਥੇ ਟ੍ਰੈਫਿਕ ਹੀ ਬੜਾ ਨਾ ਜੀ
ਟ੍ਰੈਫਿਕ, ਮੇਨ ਗੱਲ ਟੈਫਿਕ ਦੀ, ਇਹ ਟ੍ਰੈਫਿਕ ਬੜਾ ਉੱਥੇ
ਉਹੀ ਏ, ਹੋਰ ਏਡੀ ਗੱਡੀਆਂ, ਇੰਨੀਆ ਕਾਰਾਂ, ਹੋਏ ਹੋਏ ਪਸ਼ੂ ਪਕਸ਼ੀ ਪੰਛੀਆਂ ਪਤਾ ਨੀ ਕੀ ਕਰਦੇ, ਉਹਨਾਂ ਦੇ ਵੀ ਬੇਹੋਸ਼ ਹੋ ਜਾਂਦੇ, ਉੱਡਦੇ- ਉੱਡਦੇ ਕਿਉਂ ਭਾਜੀ
ਬਿਲਕੁਲ ਸਹੀ ਕਹਿ ਰਹੇ ਹੋ ਜ ਤੁਸੀਂ, ਬਿਲਕੁਲ ਸਹੀ ਗੱਲ ਤੁਹਾਡੀ ਪਸ਼ੂ ਪਕਸ਼ੀ ਜਿਹੜੇ ਹੈਗੇ ਜੀ, ਉਹਨਾਂ ਨੂੰ ਤੰਗ ਕੀਤਾ ਹੈ ਇਨਸਾਨਾਂ ਨੇ
ਹਮ
ਭਾਜੀ ਬਸ ਵਧੀਆ, ਭਾਜੀ ਕੰਮ ਕਾਰ ਹੀ ਨਹੀਂ ਹੈ, ਕੀ ਕਰੇ ਬੰਦਾ
ਕੰਮ ਕਾਰ ਤਾਂ ਹੀ ਹੈਗਾ ਜੀ, ਵੇਖੋ ਮਿਹਨਤ ਕਰਦੇ ਰਹੋ, ਮਿਹਨਤ
ਹਾਂਜੀ, ਮੈਂ ਤੁਹਾਡੀ ਗੱਲ ਮੰਨ ਗਿਆ, ਮਿਹਨਤ ਕਰਦੇ ਹੋ, ਪਰ ਪਤਾ ਜੀ ਕੀ ਖਰਚਾ ਵੀ ਤਾਂ ਨਿਕਲਣਾ ਚਾਹੀਦਾ ਘਰਦੇ
ਭਾਜੀ ਐਸੀ ਕੋਈ ਗੱਲ ਨਹੀਂ ਹੈ, ਦਿਨੇ ਮਿਹਨਤ ਕਰਨੀ ਹੈ ਨਾ ਉਹਨੂੰ ਕੋਈ ਨੀ ਰੋਕ ਸਕਦਾ ਪਿੱਛੇ ਵੇਖੋ ਅੱਜ- ਕੱਲ੍ਹ ਤੇ ਐਸੀ -ਐਸੀ ਓਪੋਰਚੁਨਿਟੀ ਆ ਗਈਆਂ, ਤੁਸੀਂ ਭਾਜੀ ਇਹ ਵੇਖੋ ਐਸੀ -ਐਸੀ ਓਪਰਚੁਨਿਟੀ ਆ ਗਈਆਂ ਭਾਜੀ ਵੀ, ਅੱਜ- ਕੱਲ੍ਹ ਵੇਖ ਲੋ ਐਸੀ ਐਪਾਂ ਬਣ ਗਈਆਂ
ਅ ਹਾਂਜੀ-ਹਾਂਜੀ ਭਾਜੀ ਇੰਟਰਪਟ ਹੋ ਗਈ ਸੀ ਬ, ਮੈਂ ਕੀ ਕਹਿਣਾ ਜੀ ਮੈਂ ਕਿਹਾ ਅੱਜ ਕੱਲ੍ਹ ਐਸੀ ਐਪਾਂ ਆ ਗਈਆਂ ਨੇ, ਵੀ ਘਰ ਬੈਠੇ ਤੁਸੀਂ ਫੋਨ ਪੈਸਾ ਕਮਾ ਸਕਦੇ ਜੇ, ਇੰਨੇ ਓਪਰਚੁਨਿਟੀ ਹੈਗੇ ਭਾਜੀ, ਇੰਨੀ ਓਪਰਚੁਨਿਟੀ ਇਹ, ਇੰਜੀਨੀਅਰਾਂ ਨੇ ਇਹ ਆਈ ਹੈਗਾ, ਸਭ ਕੁਛ ਹੈਗਾ, ਬੰਦਾ ਬਣਾ ਸਕਦਾ, ਕੋਈ ਐਸੇ ਗੱਲ ਨਹੀ ਹੈ, ਮਿਹਨਤ ਕਰਨ ਵਾਲਾ ਚਾਹੀਦਾ ਉਹਨੂੰ
ਉਹ ਤੇ ਤੁਹਾਡੀ ਗੱਲ ਸਹੀ ਹੈਗੀ ਹੈ ਓਜਰ ਕਲੋਸ, ਉਹ ਵੀ ਬੜਾ ਕੰਮ ਆ ਗਿਆ, ਹੁਣ ਤਾਂ ਤੁਹਾਨੂੰ ਪਤਾ ਹੀ ਹੈਗਾ ਵਰਕ ਫਰੋਮ ਹੋਮ ਦਾ, ਤੁਸੀਂ ਇਹ ਵੇਖ ਦੇਖ ਲਓ, ਉਹ ਵੀਡੀਓ ਐਡੀਟਿੰਗ, ਹੋਰ ਕਈ ਕੰਮ ਨਯ ਨੇ ਜੀ, ਵੀਡੀਓ ਐਡੀਟਿੰਗ ਦਾ ਘੱਟ ਪੈਸਾ ਹੈ ਹੁਣ ਤੁਸੀਂ ਉਹ ਲਾ ਲਓ ਈ ਕੋਮਰਸ, ਈ ਕੋਮਰਸ ਦਾ ਕਿੰਨਾ ਕੰਮ ਸੋਸ਼ਲ ਮੀਡੀਆ ਦੇ ਥਰੂ, ਹ ਬੰਦਾ ਘਰ ਬਹਿ ਕੇ ਕੁਛ ਵੀ ਖਰੀਦ ਸਕਦਾ, ਸ਼ੋਪਿੰਗ ਕਰ ਲੈਂਦਾ ਘਰ ਹੀ ਬਹਿ ਕੇ, ਬੰਦਾ-' ਕਦੇ ਰਾਤੀ ਕਦੇ ਉਹਦੀ ਫੂਡ ਆਰਡਰ ਕਰ ਲਏ
ਮੈਂ ਉਹੀ ਤਾਂ ਕਹਿੰਦਾ, ਵੀਰ ਜੀ ਓਪੋਰਚਨਿਟੀ ਬੜੀ ਹੈਗੀ ਆ ਇੱਥੇ, ਬੜੇ ਕੰਮ ਹੈਗੇ ਨੇ ਜੇ ਬੰਦੇ ਨੇ ਕਰਨੇ ਨੇ ਨਾ ਉਹ ਕਰ ਹੀ ਲੈਣੇ ਨੇ ਫਿਰ, ਜਿੰਨੇ ਬਹਾਨੇ ਮਾਰਨੇ ਨੇ ਉਹ ਜਿੱਥੇ ਮਰਜ਼ੀ ਚੱਲ ਜਉ ਨ ਕੰਮ ਕਰ ਸਕਦਾ ਹੁਣ ਮੇਰਾ ਯਾਰ ਦੋਸਤ ਹੈਗਾ ਜੀ ਇੱਕ ਲੰਗੜੀ ਨਾਮ ਹੈਗਾ ਜੀ ਉਹਦਾ ਤੇ ਉਹ ਹੁਣੇ ਇਥੇ ਕੰਮ ਕਰਦਾ ਸੀ ਜੀ, ਮੁੰਡਾ ਕਮਾਂਉਦਾ ਸੀ ਤੀਹ ਹਜ਼ਾਰ ਰੁਪਏ ਫੀਟਾਂ
ਅੱਛਾ, ਅੱਛਾ
ਚਲ ਆ ਰਿਹਾ, ਪਤਾ ਨੀ ਕਿੱਥੇ ਚਲਾ ਗਿਆ ਜੀ
ਉਹ ਤੇ ਆਈਏ, ਵੇਖੋ ਜੀ ਹਰ, ਹਰ ਚੀਜ਼ ਨਾ ਕੀ ਕਹਿੰਦੇ ਨੇ ਸੌ ਖਨਾਨੀ ਮਿਲਦੀ ਹੁਣ ਤੁਸੀਂ ਆ ਵੇਖੋ
ਕੰਮ ਧੰਦਾ ਨੀ ਹੈ ਭਾਜੀ ਪਰ ਵਰਕ ਫਰੋਮ ਹੋਮ ਦਾ ਬੜਾ ਟਰੈਂਡ ਚੱਲ ਰਿਹਾ ਅੱਜ -ਕੱਲ੍ਹ, ਤੇ ਮੰਨਨਾ ਪਏਗਾ ਤੁਹਾਨੂੰ ਹੈਗਾ
ਸਾਡੀ, ਅੱਛਾ ਇਹ ਤੁਸੀਂ ਮੇਰੀ ਗੱਲ ਦੱਸੋ, ਅਨਪੜ੍ਹ ਬੰਦਾ ਇਹ ਕੰਮ ਕਰ ਸਕਦਾ
ਅਨਪੜ ਬੰਦਾ ਘਰ ਨੀ ਦਾ ਮੇਰੀ ਗੱਲ ਤੁਹਾਨੂੰ ਕਰ ਨਹੀਂ ਸਕਦਾ ਮੈਂ ਮੰਨਿਆ ਤੁਹਾਡੀ ਪਰ ਇੱਕ ਮਹੀਨੇ ਦੀ ਟ੍ਰੇਨਿੰਗ ਸਹੀ ਬੰਦੇ ਤੋਂ ਉਹਦੀ ਜ਼ਿੰਦਗੀ ਬਦਲ ਸਕਦੀ ਹੈ ਜੀ
ਤਾ ਦੀ ਗੱਲ ਸਮਝ ਜਿਹਨੂੰ ਪੜ੍ਹਨਾ ਹੀ ਨਹੀਂ ਆਉਂਦਾ ਉਹ ਕੀ ਕਰੇਗਾ
ਉਹ ਭਾਜੀ ਜਿਨੇ ਕਰਨਾ ਆ ਨਾ ਉਹ ਅਨਪੜ੍ਹ ਵੀ ਕਰ ਲਏਗਾ ਕੰਮ ਜੀ
ਫਿਰ ਉਹੀ ਬੱਚਿਆਂ ਲਈ ਗੱਲ ਕਰਦੇ ਹੋ ਤੁਸੀ ਵੀ ਗੱਲ ਪਤਾ ਹੀ ਹੈਗੀ ਮੈਂ ਤਾਂ ਉਹ ਤੇ ਹੈਈ ਹੈ ਜੀ ਪਤਾ ਕੀ ਹੈ ਜੀ ਹੁਣ ਤੁਸੀਂ ਇਹ ਵੇਖੋ ਕਰਪਸ਼ਨ ਕਿੰਨਾ ਵੱਧ ਗਿਆ ਡੀ ਅੱ ਮੈਂ ਕਿਹਾ ਕਰਪਸ਼ਨ ਵੇਖੋ ਕਿੰਨਾ ਵੱਧ ਗਿਆ ਅੱਜ ਕੱਲ ਹਰ ਚੀਜ਼ ਪੈਸਾ ਖਾਣ ਲੱਗ ਗਏ ਹਰ ਚੀਜ਼ ਟੈਕਸ ਹੈਗਾ
ਹੁਣ ਉਹ ਤੇ ਹੈ ਤੁਹਾਡੀ ਗੱਲ ਮੈਂ ਮੰਨ ਗਿਆ ਸਾਰੀ
ਹਰ ਚੀਜ਼ ਦੀ ਟੈਕਸ ਪੈਟਰੋਲ ਬਿੱਲ ਕਿੰਨਾ ਸਸਤਾ ਸੀ ਅੱਜ ਵੇਖੋ ਕਿੰਨਾ ਮਹਿੰਗਾ ਹੋ ਗਿਆ ਪੈਟਰੋਲ ਵੀ
ਹਾਂ
ਉਹੀ ਗੱਲ ਹੈ ਨਾ ਭਾਜੀ ਅਗਰ ਐਵੇਂ ਥੋੜੀ ਬੰਦੇ ਬਾਹਰ ਪੜ੍ਹ ਸਕਦੇ ਨੇ ਪਤਾ ਕੀ ਹੈ ਜ ਜੋ ਬੰਦਾ ਇੱਥੇ ਕੰਮ ਕਰੇ ਉਹ ਬਾਹਰ ਕਰੇ ਦੁਗਣੇ ਪੈਸੇ ਮਿਲਣਗੇ ਉਹਦੇ
ਬਿਲਕੁਲ ਸਹੀ ਗੱਲ ਹੈ ਬਾਹਰ ਮਿਹਨਤ ਦੀ ਕਦਰ ਹੈ ਇਹ ਬਿਲਕੁਲ ਤਾਂ ਸਹੀ ਗੱਲ ਤੁਹਾਡੀ
ਉਹ ਪਤਾ ਕੀ ਇੱਥੇ ਮਿਹਨਤ ਦੀ ਕੋਈ ਕਦਰ ਨੀ ਹੈ ਇਥੇ ਚਾਰ ਪੰਜ ਸੌ ਰੁਪਏ ਦਿਹਾੜੀ ਹੈਗੀ ਆ ਬਸ ਉਹ ਨੇ ਚਿਰ ਘਰ ਦਾ ਰਾਸ਼ਨ ਵੀ ਨਹੀਂ ਪਾ ਸਕਦਾ ਜੀ
ਹਾਂਜੀ ਇਹਦੇ ਗੱਲ ਠੀਕ ਹੈ ਤੁਹਾਡੀ ਵੇਖੋ ਇਹਦਾ ਚੇਂਜ ਲਿਆਣਾ ਪਏਗਾ ਬਦਲਾਵ ਲਿਆਣਾ ਪਏਗਾ ਆਪਾਂ
ਪਤਾ ਕੀ ਹੈ ਬਦਲਾਵ ਤੇ ਸਰਕਾਰ ਹੀ ਲਿਆ ਸਕਦੀ ਹੈ ਮੈਂ ਕਿ
ਤੇ ਸਰਕਾਰ ਲਿਆ ਸਕਦੀ ਹੈ ਸਰਕਾਰ ਤੇ ਹੈ ਹੀ ਹੈ
ਇਹ ਪਤਾ ਹੀ ਨਹੀਂ ਸਰਕਾਰ ਸੁਣਦੀ ਨੀ ਉਹਨਾਂ ਨੂੰ ਕੋ ਪਤਾ ਉਹਨਾਂ ਤੇ ਪੈਸਾ ਹੈਗਾ ਮੰਤਰੀਆਂ ਕੋਲ ਵੀ ਆਮ ਜਨਤਾ ਪਾਰਟੀ ਤੇ ਪਰੇਸ਼ਾਨ ਹ
ਅੱਛਾ
ਉਹੀ ਗੱਲ ਨਾ ਜੀ ਐਵੇਂ ਥੋੜ੍ਹੀ ਹਰ ਬੰਦਾ ਪਰੇਸ਼ਾਨ ਹੈਗਾ ਮੋਦੀ ਕੋਲ
ਅੱਛਾ ਜੀ
ਹਾਂਜੀ ਮੋਦੀ ਨਾਲ ਹਰ ਬੰਦਾ ਗਾਲ ਕੱਟ ਰਿਹਾ ਚੀਜ਼ ਮਹਿੰਗੀ ਕਰਦੀ ਹੈ ਨੌਕਰੀ ਉਹਨੇ ਛੀਨੇ ਲਈਆਂ ਸਾਰਿਆਂ ਸਿਲੰਡਰ ਇੰਨਾ ਮਹਿੰਗਾ ਕਰਤਾ ਹੈ
ਅੱਛਾ ਨਹੀਂ ਮੈਂ ਤੇ ਕਹਿ ਰਿਹਾ ਤੁਹਾਨੂੰ ਵੀ ਦੇਖੋ ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਜੀ ਕੋਈ ਐਸੀ ਗੱਲ ਨਹੀਂ ਹੈ
ਉਹ ਗੱਲ ਤੁਹਾਡੀ ਸਹੀ ਹੈਗੀ ਹੈ ਹੁਣ ਤੁਸੀਂ ਦੱਸੋ ਤੁਸੀਂ ਕਿੰਨੀ ਪੜ੍ਹਾਈ ਕੀਤੀ ਵੀ
ਮੈਂ ਭਾਅ ਜੀ ਇਹ ਕੀਤੀ ਗਈ ਜੀ ਪਲੱਸ ਟੂ ਅਤੇ ਹੁਣ ਆਪਣਾ ਮੈਂ ਬੀਕਮ ਮਤਲਬ ਕਰ ਰਹੇ ਜ ਹ ਚੱਲ ਰਹੀ ਹ ਮੇਰੀ
ਪੜ੍ਹਾਈ ਕਰੋਗੇ ਤਾਂ ਹੀ ਕੁਛ ਹਾਸਿਲ ਕਰੋਗੇ ਅਨਪੜ੍ਹ ਦੀ ਤੇ ਕੋਈ ਵੈਲਿਊ ਨਹੀਂ ਹੈ ਟਾਈਮ ਹਮ
ਹਮ ਸਹੀ ਗੱਲ ਹੈ ਜੀ ਤੁਹਾਡੀ
ਹੁਣ ਤੁਸੀਂ ਇਹ ਦੇਖੋ ਅੱਜ ਕੱਲ ਤਾਂ ਐਸਾ ਜ਼ਮਾਨਾ ਆ ਗਿਆ ਬੰਦਾ ਜੀ ਪੀ ਐੱਸ ਲਾਈ ਕਿੱਥੇ ਵੀ ਘੁੰਮ ਸਕਦਾ ਕਿੱਥੇ ਵੀ ਜਾ ਸਕਦਾ ਐਸੀ ਐਸੀ ਚੀਜ਼ਾਂ ਆ ਗਈਆਂ ਹਨ
ਉਹੀ ਤੇ ਭਾਈ ਟੈਕਨੋਲੋਜੀ ਦੇ ਮਾਮਲੇ ਨਾ ਉਹ ਕਰੋ ਟੈਕਨੋਲੋਜੀਆਂ ਤੇ ਬੜੀਆਂ ਆ ਗਈਆਂ ਸਾਡੇ ਦੇਸ਼ ਵਿੱਚ
ਟੈਕਨੋਲੋਜੀ ਚ ਅੱਗੇ ਹੈਗਾ ਸਾਡਾ ਦੇਸ਼ ਪਰ ਚਾਈਨਾ ਤੋਂ ਅੱਗੇ ਨਹੀਂ ਹੈ ਚਾਈਨਾ ਤੋਂ ਬੜੀ ਪਿੱਛੇ
ਹਮ ਚਾਈਨਾ ਤੋਂ ਨੀ ਲੱਗਿਆ ਮੰਨ ਸਕਦਾ ਮੈਂ ਸਾਡੀ ਗ ਚਾਈਨਾ ਦੇ ਵਿੱਚ
ਬਸ ਇਹੀ ਗੱਲ ਹੈਗੀ ਹੈ ਜੀ ਪਤਾ ਕੀ ਇੰਡੀਆ ਨੂੰ ਤਰੱਕੀ ਕਰਨੀ ਇੰਡੀਆ ਨੂੰ ਜ਼ਿਆਦਾ, ਹਰ ਬੰਦੇ ਨੂੰ ਕੰਮ ਦੇਣਾ ਚਾਹੀਦਾ। ਚਾਈਨਾ ਚ ਤੁਸੀਂ ਵੇਖ ਲਓ ਐਸਾ ਕੋਈ ਬੰਦਾ ਨੀ ਹੈ ਜਿਹੜਾ ਨਾ ਕੰਮ ਕਰਦਾ ਹੋਵੇ ਉੱਥੇ ਕੋਈ ਵਿਹਲਾ ਹੀ ਨਹੀ ਹੈ ਕਿਉਂਕਿ ਉਹਨਾਂ ਦਾ ਸਿਸਟਮ ਬੜਾ ਤਗੜਾ ਹੈਗਾ
ਚਾਈਨਾ 'ਚ
ਹਮ
ਅੱਛਾ ਜੀ-
ਐਸਾ ਕੋਈ ਬੰਦਾ ਨਹੀਂ ਹੈ ਉਹਨਾਂ ਦੀ ਪੂਰੇ ਵਰਲਡ ਹੋ ਹੈਗੀ ਹੈ ਜੀ, ਕੀ ਕਹਿੰਦੇ ਹਰ ਜਗ੍ਹਾ ਮਾਲ ਜਾਂਦਾ ਉਹਨਾਂ ਦਾ-
ਅੱਛਾ ਜੀ
ਹਾਂਜੀ- ਤੁਸੀਂ ਅਸੀ, ਇਹ ਸਭ ਚਾਈਨੀਜ਼ ਚੀਜ਼ਾਂ ਤੇ ਹੈਗੀਆਂ ਨੇ ਜਿਹੜੀਆਂ ਆਉਂਦੀਆਂ ਨੇ ਇੱਥੇ, ਕਿੰਨੀ ਚਾਈਨੀਜ਼ ਚੀਜ਼ਾਂ ਹੈਗੀਆਂ ਸਭ ਕੁਝ ੳਹੀ ਬਨਾਉਂਦੇ ਨੇ
ਹਾਂ ਉਹ ਤੇ ਹੈ ਈ ਹੈ ਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ ਚਾਈਨਾ ਤੋਂ ਅੱਗੇ ਨੀ ਹੈ ਜੀ
ਓਹੀ ਗੱਲ ਹੈ ਨਾ ਭਾਜੀ, ਅੱਜ ਕੱਲ ਤਰੱਕੀ ਕਰਨੀ ਹੈ ਦਿਮਾਗ ਵੀ ਚਾਹੀਦਾ ਚਲੋ ਠੀਕ ਹੈ ਭਾਜੀ, ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਾ
ਨਹੀਂ ਭਾਜੀ ਫਰੀ ਆ, ਕਰ ਲਓ ਥੋੜ੍ਹੀ ਦੇਰ ਚਲੋ ਫੇਰ ਕਰਦੇ ਆਂ ਫਰੀ ਹੋ ਗਿਆ ਫ ਠੀਕ ਹੈ।
ਓਕੇ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ-